ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਓ।
ਹਾਂਜੀ ਹਾਂ ਵਧੀਆ ਤੁਸੀਂ ਦੱਸੋ?
ਠੀਕ ਈ ਆ। ਹੋਰ ਘਰ- ਪਰਿਵਾਰ ਵਧੀਆ।
ਹਾਂਜੀ ਵਧੀਆ ਤੁਸੀਂ ਦੱਸੋ।
ਹੂ ਵਧੀਆ। ਅੱਜ ਫੇਰ ਬੋਰਿੰਗ ਦਿਨ ਜਾਊਗਾ ਨਹੀਂ ਤਾਂ, ਟਾਈਮ ਪਾਸ ਹੋ ਗਿਆ ਵੈਸੇ ਅੱਜ ਮੇਰਾ।
ਹਾਂ ਸੱਟ ਨਾਲ਼ ਆ।
ਹਾਂ -ਹਾਂ ਸਹੀ ਹੈ।
ਉਹ ਜਦੋਂ ਥੋੜੇ- ਥੋੜੇ ਬਾਦ ਦਰਦ ਜਾ ਹੁੰਦਾ ਨਾ, ਫੇਰ ਯਾਦ ਆ ਜਾਂਦਾ ਵੀ ਹਾਏ।
ਹਾਂ, ਫਿਰ ਮੈਂ ਬੈਠਾ ਰਹਿਨਾ। ਫਿਰ ਨੀ ਫੀਲ ਹੁੰਦਾ, ਜੇ ਮੈਂ ਹਲਕਾ ਜਾ ਤੁਰਦਾ ਫਿਰ ਫੀਲ ਹੁੰਦਾ ਵੀ ਲੱਗੀ ਵੀ ਏ ਕੋਈ। ਕੀ ਲੱਗੀ ਸੀ, ਹੱਥ ਨੀ ਗਾ ਪੈਰ ਦੀ ਉਂਗਲੀ ਆ।
ਅੱਛਾ ਪੈਰ ਦੀ ਉਂਗਲ ਆ।
ਹਾਂ ਓ ਹੈਗੀ ਆ, ਖੱਬਾ।
ਠੀਕ ਐ ਮੈਂ ਵੀ ਸੋਚ ਰੀ ਸੀ ਵੀ ਹੈਂ ਸੱਟ ਹੱਥ ਦੇ ਵੱਜੀ ਆ, ਫੇਰ ਤੁਰਨ ਨਾਲੇ ਕੀ ਪਤਾ ਲੱਗਦਾ।
ਅੱਛਾ।
ਮੈਨੂੰ ਲੱਗਿਆ ਕਿਤੇ ਹੱਥ ਤੇ ਵੱਜੀ ਆ।
ਨਈ।
ਠੀਕ ਐ। ਮੇਰੇ ਨਾਲ ਵੀ ਇੱਕ ਵਾਰੀ ਹੋਇਆ ਸੀ ਮਤਲਬ ਮੈਂ ਨਾ ਸਕੂਲ 'ਚ ਸੀ ਪਤਾ ਨੀ ਸੱਤਵੀਂ - ਅੱਠਵੀਂ ਕਲਾਸ 'ਚ। ਪਤਾ ਨੀ ਨੌਵੀਂ ਕਲਾਸ ਸੀ ਐਮੇ ਯਾਦ ਜੀ ਨੀ ਹੈਗਾ। ਸਾਡਾ ਪੇਪਰ-ਪੇਪਰ ਤੋਂ ਇੱਕ ਦਿਨ ਪੈਲਾਂ ਮੇਰੇ ਭਰਿੰਡ ਲੜ ਗੀ ਸੱਜੇ ਹੱਥ ਤੇ। ਮੇਰਾ ਹੱਥ ਹਾਏ ਐਡਾ ਸੁੱਜਿਆ ਪਿਆ ਪੇਪਰ ਲਿਖਿਆ ਫੇ ਮੈਂ ਨਾ ਦੋ ਗੋਲੀਆਂ ਖਾ ਕੇ ਗਈ ਹਨਾ। ਵੀ ਨਈ ਤਾਂ ਲਿਖੀ ਨੀ ਜਾਣਾ ਸੀਗਾ।
ਅੱਛਾ।
ਪਰ ਹੈਗੇ ਓ ਪੱਚੀ- ਪੱਚੀ ਪਤਾ ਨੀ ਤੀ - ਤੀ ਨੰਬਰ ਦੇ ਨੀ ਪੇਪਰ ਹੁੰਦੇ ਸੀਗੇ ਉਹ। ਹ ਮਲਬ ਸਮੈਸ ਇੱਕ ਸਮੈਸਟਰ ਦੇ ਵਿੱਚ ਓ ਮੀਨੇ ਡੇਢ ਕੇ ਮੀਨੇ ਬਾਦ ਥੋੜ੍ਹੇ ਸਿਲੇਬਸ ਆਲੇ ਪੇਪਰ ਜੇ ਨੀ ਦੀਂਦੇ ਸੀਗੇ ਸਕੂਲ 'ਚ।
ਕੀਤੇ ਸੀਗੇ ਹੂੰ।
ਹਾਂ ਓ ਵਲੇ ਪੇਪਰ ਸੀ।
ਅੱਛਾ -ਅੱਛਾ ਸਕੂਲ ਟੈਸਟ।
ਟੈਸਟ ਨੀ ਹੋ ਮਲਬ ਪੇਪਰ ਵਾਂਗੂ ਈ ਹੁੰਦੇ ਸੀ, ਓ ਟੈਸਟ ਤਾਂ ਰੋਜ਼ ਲੈਣ ਬੈ ਜਾਂਦੇ ਸੀ ਸਕੂਲ ਵਾਲੇ।
ਅੱਛਾ- ਅੱਛਾ।
ਹਾਂ ਮਲਬ ਓਵੀਂ ਜੀ ਹੁੰਦੇ ਨੇ, ਜਿਵੇਂ ਐਮ ਐਸ ਟੀ ਹੁੰਦੇ ਨੇ ਓਮੇ।
ਹਾਂ ਐਮ ਐਸ ਟੀ ਜਿਮੇ ਹਾਂ।
ਹਾਂ, ਓ ਸੀ ਅਤੇ ਮੇਰਾ ਹਥ ਏਡਾ ਸੁੱਜਿਆ, ਜਿਮੇ ਮੇਰੇ ਨਾ ਛੋਟੀ ਹੁੰਦੀ ਸੀ ਮੇਰੀ ਭਰਿੰਡਾਂ ਬੋ ਲੜਦੀਆਂ ਸੀ।
ਹੂੰ ਹਾਂ ਅੱਛਾ, ਮੂੰਹ ਤੇ ਨਾ ਲੜੇ ਬਾਕੀ ਜੇ ਕਿੱਧਰੇ ਵੀ ਲੜ ਜੇ, ਕੋਈ ਚੱਕਰ ਨੀ।
ਹਾਏ ਮੇਰੀ ਇੱਕ ਵਾਰੀ ਅਹ ਮਲਬ ਮੈ ਐਵੇਂ ਸੀ ਨਾ ਮੈਂ ਜਦੋਂ ਮੇਰੇ ਨਾਨਕੇ ਜਾਂਦੀ ਸੀ ਹਨਾ। ਮਲਬ ਮੇਰੇ ਨਾਨੇ, ਚਾਰ ਘਰ ਨੇ ਨਾਨੇ ਹੋਰਾਂ ਚਾਰ ਭਾਈ ਸੀ ਹਨਾ। ਤੇ ਜਦੋਂ ਦੁ ਜੇ ਨਾਨੇ ਕੇ ਘਰੇ ਜਾਣਾ ਹਨਾ, ਮੈਂ ਓਨਾ ਦੇ ਹਜੇ ਗੇਟ 'ਚ ਵੜਦੀਓ ਮੇਰੇ ਓਥੇ ਭਰਿੰਡ ਲੜ ਜਾਂਦੀ। ਮੈਂ ਓਥੇ ਮੁੜਓ ਦੀ, ਓਨਾ ਦੇ ਭਰਿੰਡਾਂ, ਹਾਂ ਓਨਾ ਦੇ ਭਰਿੰਡਾਂ ਬੋਤ ਹੁੰਦੀਆਂ ਸੀ।
ਅੱਛਾ, ਹਾਂ ਪੈਲਾਂ ਜਾਦੇ ਹੁੰਦੀਆਂ ਸੀ ਹਨਾ, ਭਰਿੰਡਾਂ ਹੁਣ
ਬਾਲੀਆਂ ਜਾਦਾ ਹੁੰਦੀਆਂ ਸੀ, ਹੂੰ ਆਹ ਹੁਣ ਦੋ -ਤਿੰਨ ਸਾਲਾਂ ਦੀਆਂ ਬੋਤ ਘੱਟ ਆ।
ਹਾਂ ਮੈਂ ਵੀ ਫੀਲ ਕਰਿਆ ਵੀ ਘੱਟ ਹੋ ਗੀਆਂ ਭਰਿੰਡਾਂ, ਇੱਕ ਚਿੜੀਆਂ ਜੀਆਂ ਵੀ ਬੋਤ ਘੱਟ ਹੋਗੀਆਂ।
ਹਾਂ ਏ ਵੀ ਹੈ।
ਪੈਲ ਜਦੋਂ ਮੇਰੇ ਘਰ ਦੇ ਸਾਮਣੇ ਆ ਨਾ ਲਵੇ ਮੇਰੇ ਘਰ ਦੇ ਲਵੇ ਪਾਗਲ ਜਾਂ ਇੱਕ ਓਦੇ ਨਾਲ ਲਵੇ ਸਾਨੇ ਸੰਤਰੇ ਕਿੰਨੂੰ ਲਾ ਰਹੇ ਨੇ। ਤੇ ਨਾ ਓਥੇ ਨਾ ਲਗਭਗ ਲਗਾ ਲਓਸੀਂ ਚੜੀਆਂ ਇਨੀਆਂ ਜ਼ਾਦਾ ਚਿੜੀਆਂ ਰੈਂਦੀਆਂ ਛੇ ਸੱਤ ਤ ਚਿੜੀਆਂ ਮੈਂ ਨੋਰਮਲ ਦੇਖ -ਦੇਖਦਾ ਸੀਗਾ।
ਅੱਛਾ
ਹੂੰਅ। ਹੂੰ।
ਇੱਕ ਵਾਰੀ ਨਾ ਸਾਡੇ ਘਰੇ ਆ ਗਈ ਸੀ ਚਿੜੀ ਰੰਗ-ਬਿਰੰਗੀ। ਹੈਲੋ! ਥੋਡੀ ਨਾ ਆਵਾਜ਼ ਨੀ ਆ ਰੀ ਹੈਗੀ ਮੈਨੂੰ।
ਹੈਲੋ
ਮਤਲਬ ਬੋਤ ਰੁਕ -ਰੁਕ ਕੇ ਆ ਰੀ ਆ, ਆ ਰੀ ਆ, ਆ ਰੀ ਆ।
ਹੈਲੋ। ਹੈਲੋ। ਹੈਲੋ! ਹੈਲੋ, ਹੈਲੋ-ਹੈਲੋ। ਹੈਲੋ। ਹੈਲੋ!